ਸਤਿ ਸ਼੍ਰੀ ਅਕਾਲ
ਹੋਰ ਦੱਸੋ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ
ਸਭ ਵਧੀਆ ਸਭ ਵਧੀਆ ਜੀ ਬਸ ਹੁਣੇ ਫ੍ਰਰੀ ਹੋ ਕੇ ਕਿਚਨ ਚ ਬਸ ਬੈਠੇ ਆਾਂ ਜੀ ਫਿਰ ਜਧਰ
ਹਾਂਜੀ ਹਾਂਜੀ ਅਸੀਂ ਬਸ ਹੁਣੇ ਹੁਣੇ ਫੀ ਹੋਏ ਆਾਂਗੇ
ਓਕੇ ਜੀ ਓਕੇ ਹੋਰ ਕੀ
ਅ ਠੀਕ ਬਸ ਹੁਣੇ ਰੋਟੀ ਖਾ ਕੇ ਹਟੇ ਆਗੇ
ਤੁਸੀਂ ਨੈਟਵਰਕ ਤੁਹਾਡੀ ਆਵਾਜ਼ ਥੋੜੀ ਨਾ ਕੱਟ ਰਹੀ ਹੈ ਥੋੜ੍ਹੀ ਜਿਹੀ
ਮੈਂ ਕਿਹਾ ਦੇਖੋ ਨਾ ਸਵੇਰੇ ਦਾ ਕੰਮ ਹੁੰਦਾ ਆਪਾਂ ਨੂੰ ਫਿਰ ਆਪਾਂ ਨੂੰ ਦੁਪਹਿਰ ਦਾ ਕੰਮ ਹੋ ਜਾਂਦਾ ਫਿਰ ਸ਼ਾਮ ਦਾ
ਸਾਡੇ ਘਰ ਵੀ ਸੇਮ ਹੈ ਯਾਰ ਜਿਵੇਂ ਰਾਤ ਖਤਮ ਹੁੰਦੀ ਏ ਨਾ ਨਾਲ ਹੀ ਸ਼ੁਰੂ ਹੋ ਜਾਂ ਸਵੇਰੇ ਕੀ ਬਨਾਈਏ। ਸਵੇਰੇ ਜੇ ਕੀ ਬਨਾਂਨ ਦਾ ਜਿਹੜਾ ਇਹ ਕੀ ਹੈਗਾ ਨਾ
ਹਾਂਜੀ ਹਾਂਜੀ ਹਾਂਜੀ ਹਾਂਜੀ ਵੈਸੇ ਤੁਹਾਨੂੰ ਮਤਲੱਬ ਕਿ ਖਾਣ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਵਧੀਆ ਲੱਗਦੀਆਂ
ਵੈਸੇ ਤਾਂ ਸਾਡੇ ਘਰ ਸਾਰਾ ਕੁੱਛ ਖਾ ਲਈਦਾ ਹਾਂ ਇਹ ਕਿ ਅਗਰ ਸਬਜ਼ੀਆਂ ਅਗਰ ਹਰੀ ਸਬਜ਼ੀਆਂ ਬਣ ਰਹੀਆਂ ਨਾ ਜਿੱਦਾਂ ਟੇਂਡਾ ਤੋਰੀ ਵਗੈਰਾ ਐ ਸਾਡੇ ਮੇਨ ਮੇਨ ਮੰਮਾ ਪਾਪਾ ਮੈਂ ਤੇ ਮੇਰੀ ਦਰਾਣੀ ਖਾਂਦੇ ਆ ਨਾ ਮੇਰਾ ਦੇਵਰ ਖਾਂਦਾ ਨਾ ਹੀ ਮੇਰੇ ਹਸਬੈਂਡ ਖਾਂਦੇ ਨਾ ਹੀ ਮੇਰਾ ਬੇਟਾ ਖਾਂਦਾ
ਹਾਂਜੀ
ਫਿਰ ਸਾਡੇ ਆਸਤੇ ਮਤਲੱਬ ਕਿ ਹਰੀ ਸਬਜ਼ੀ ਬਣੇਗੀ ਤੇ ਉਹਨਾਂ ਲਈ ਫਿਰ ਪਨੀਰ ਜਾਂ ਫਿਰ ਕੁਝ ਕੁੱਛ ਹੋਰ ਜਿੱਦਾਂ ਉਹਨਾਂ ਨੂੰ ਜੋ ਵੀ ਚੀਜ਼ ਪਸੰਦ ਹੈ ਉਹ ਬਣੇਗਾ ਮਤਲੱਬ ਕਿ ਦੋ ਡਿਸ਼ ਅਗਰ ਹਰੀ ਸਬਜ਼ੀ ਬਨ ਰਹੀ ਹੈ ਨਾ ਤੇ ਦੋ ਡਿਸ਼ ਜ਼ਰੂਰ ਬਨਨੀ ਹੈ
ਹਾਂਜੀ
ਤੇ ਜੇ ਅਗਰ ਬਨਦੇ ਦਾਲ ਵਗੈਰਾ ਜਿੱਦਾਂ ਰਾਜ ਰਾਜਮਾਂਹ ਚਾਵਲ ਛੋਲੇ ਚਾਵਲ ਅ ਕੜੀ ਚਾਵਲ ਇਹ ਫਿਰ ਸਭ ਖਾ ਲੈਂਦੇ ਜੋ ਸਭ ਖਾ ਲੈਂਦੇ ਫਿਰ ਇੱਕੋ ਸਬਜ਼ੀ ਬਣਦੀ ਹੈ ਅਗਰ ਹਰੀ ਸਬਜ਼ੀਆਂ ਕੋਈ ਵੀ ਬਨ ਰਹੀ ਹੈ ਤੇ ਨਾਲ ਦੂਸਰੀ ਡਿਸ਼ ਜ਼ਰੂਰ ਬਨੇਗੀ
ਹਾਂਜੀ ਹਾਂਜੀ ਇਹ ਤਾਂ ਹੈ
ਬੱਚਿਆਂ ਨੂੰ ਸ਼ੁਰੂ ਤੋਂ ਹੈਬਿਟ ਨਹੀਂ ਨਾ ਹੈ। ਹਰੀ ਸਬਜ਼ੀ ਖਾਣ ਦੀ ਉਨਾ ਨੂੰ ਇਹ ਵੀ ਨਹੀਂ ਪਤਾ ਕਿੰਨੇ ਬੈਨੀਫਿਟਸ ਹਨ ਹਰੀ ਸਬਜ਼ੀਆਂ ਖਾਣ ਦੇ
ਸਬਜ ਸਬਜ਼ੀਆਂ ਦਾ ਤਾਂ ਬੈਨਫਿਟ ਤੇ ਵਾਧੂ ਦੇਖੋ ਜਿਵੇਂ ਹਰੀਆਂ ਸਬਜ਼ੀਆਂ ਆਪਾਂ, ਘੀਆ ਵਗੈਰਾ ਖਾਂਦੇ ਹਾਂ ਹਨਾ। ਓ ਇੱਕ ਤਾ, ਇੱਕ ਤਾ ਠੰਡਾ ਹੁੰਦਾ ਦੇਖੋ। ਠੰਡਾ ਵੀ ਹੁੰਦਾ ਹੈਨਾ ਹੋਰ ਠੰਡਾ ਓਦੇ ਨਾਲ ਗੱਦੇ ਗੈਪ। ਆਪਣੇ ਸਰੀਰ ਵਿੱਚ ਆਪਾਂ ਨੂੰ ਤਾਕਤ ਵਗੈਰਾ ਮਿਲਦੀ ਹੈਗੀ ਆ। ਤੇ, ਨਾਲ ਕਈ ਵਾਰ ਤਾਂ ਕੀ ਐ ਦੇਖੋ ਸਾਡੇ ਵੱਲ ਤਾਂ ਵੈਸੇ ਦੁੱਧ ਪਾ ਕੇ ਬਣਾਉਂਦੇ ਨੇ। ਘੀਆ ਤੁਹਾਡੇ ਵੱਲ, ਕਿਵੇਂ ਬਣਾਉਂਦੇ ਆ।
ਇਹ, ਸਾਡੇ ਅੰਦਰ ਬਣੇ, ਤੇ ਫਿਰ ਕੋਫਤੇ, ਵੀ ਬਣ ਜਾਂਦੇ ਨੇ, ਤੇ ਕੀ ਕਹਿੰਦੇ ਨਾ। ਅਹ ਤਾਂ ਵੀ ਸਭ ਖਾ ਲੈਂਦੇ ਆ। ਅਹ ਉਹ ਸਮਝਦੇ ਆ ਵੀ ਪਕੌੜੇ ਦੀ ਸਬਜ਼ੀ ਐ। ਉਹ ਵੀ ਖਾ ਲੈਂਦੇ ਆ, ਅਦਰਵਾਈਜ਼ ਵੈਸੇ ਘੀਆ, ਘੱਟ ਹੀ ਖਾਂਦੇ ਆ ਸਾਰੇ। ਯਾਂ ਫਿਰ, ਕਈ ਵਾਰ ਮੰਮਾ, ਛੋਲੇ ਦੀ ਦਾਲ, ਪਾ ਕੇ ਬਣਾ ਲੈਂਦੇ ਨੇ, ਤਾਂ ਵੀ ਬੜਾ ਟੇਸਟ ਬਣਦਾ
ਪਰ ਦੇਖੋ ਹਨ ਨਾ ਹਰੀਆਂ ਸਬਜ਼ੀਆਂ ਖਾਣ ਦੇ ਆਪਾਂ ਨੂੰ, ਕਿੰਨੇ ਫ਼ਾਇਦੇ ਆ। ਜਿਵੇਂ, ਕਿ ਪਾਲਕ ਹੋ ਗਿਆ ਨਾ, ਪਾਲਕ ਆਪਣੇ ਸਰੀਰ ਵਿੱਚ, ਖੂਨ ਦੀ ਕਮੀ ਨੂੰ ਪੂਰਾ ਕਰਦਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ
ਸਬਜ਼ੀ ਤੋਂ ਆਪਾਂ ਨੂੰ, ਕੋਈ ਨਾ ਕੋਈ, ਵਿਟਾਮਿਨ ਮਿਲਦੇ ਆ। ਜਿਹਦੇ, ਕਰਕੇ ਆਪਣੇ ਸਰੀਰ ਵਿੱਚ ਜੋ ਕਮੀਆਂ ਹੁੰਦੀਆਂ ਉਹ ਪੂਰੀਆਂ ਹੋ ਜਾਂਦੀਆਂਗੀਆਂ।
ਹਾਂ ਹਾਂਜੀ। ਦੋ ਮਿੰਟ ਇਹ ਮਿੰਟ ਬਸ ਵਧੀਆ ਜੀ ਹੋਰ ਦੱਸੋ ਸ਼ੋਪਿੰਗ ਕਿਹੋ ਜਿਹੀ ਚੱਲਰੀ ਹੈ। ਅੱਛਾ।
ਪਰ ਵਧੀਆ ਅੱਜ ਕੱਲ੍ਹ ਤਾਂ ਦੇਖੋ ਹਰੇਕ ਚੀਜ਼ ਮਹਿੰਗੀ ਮਹਿੰਗੀ ਆ।
ਸਹੀ ਗੱਲ ਹੈ ਭਾਵੇਂ ਤੁਸੀਂ ਹਾਂਜੀ। ਚਾਹੇ ਤੁਸੀਂ ਸ਼ੋਪ ਕਰਲ ਓਨਲਾਈਨ ਕਰਲੋ ਚਾਹੇ ਆਫਲਾਈਨ ਕਰਲੋ।
ਹਾਂਜੀ ਹਾਂਜੀ ਮਹਿੰਗਾਈ ਦੇਖੋ ਇਨੀ ਜ਼ਿਆਦਾ ਹੋ ਗਈ ਹੈ ਨਾ ਬੰਦੇ ਦਾ। ਥੋੜੇ ਪੈਸਿਆਂ ਨਾਲ ਤਾਂ ਕੁਛ ਬਣਦਾ ਹੀ ਨਹੀਂ
ਤੁਸੀਂ ਜ ਮਤਲਬ ਕਿ ਉਹ ਸ਼ੋਪਿੰਗ ਕਿੱਦਾਂ ਕਰਦੇ।
ਨਹੀਂ ਨਹੀਂ ਮੈਂ ਤਾਂ ਮਤਲਬ ਕਿ ਬਾਜ਼ਾਰ ਜਾ ਕੇ ਖ਼ਰੀਦਣ ਵਾਲੀਆਂ ਚੀਜ਼ਾਂ ਵਧੀਆ ਲੱਗਦੀਆਂ ਹਨ ਨਾ। ਤਾਂ ਜੋ ਮਤਲਬ ਕਿ ਉੱਥੇ ਆਪਾਂ ਨੂੰ ਐਵੇਂ ਦੇਖੋ ਨਾ ਉੱਥੇ ਆਪਾਂ ਹਰੇਕ ਚੀਜ਼ ਨੂੰ ਹੱਥ ਲਾ ਕੇ ਦੇਖ ਸਕਦੇ ਹਾਂ।
ਹਾਂਜੀ ਹਾਂਜੀ।
ਤੇ ਕੋਈ ਵੀ ਚੀਜ਼ ਨਾਲੇ ਦੇਖੋ ਆਪਣੇ ਮਤਲਬ ਕਿ ਕਿ ਜੋ ਆਪਾਂ ਪਰਿਵਾਰ ਨਾਲ ਜਾਂਦੇ ਹਾਂ ਉਹਨਾਂ ਨਾਲ ਥੋੜਾ ਸਮਾਂ ਵੀ ਬਤਾ ਲੈਂਦੇ ਆ ਗ ਉਹਦੇ ਨਾਲ ਆਪਾਂ ਨੂੰ ਕਿੰਨੀਆਂ ਖੁਸ਼ੀਆਂ ਮਿਲਦੀਆਂ ਦੇਖੋ ਜੇ ਫਰ ਆਪਾਂ ਨੂੰ ਇੱਕ ਚੀਜ਼ ਨਹੀਂ ਪਸੰਦ ਆਉਂਦੀ ਫੇਰ ਆਪਾਂ ਦੂਜੀ ਦੁਕਾਨ ਤੇ ਜਾ ਵੜਦੇ ਲਗਾੀ ਪਸੰਦੀ ਫੇਰ ਆਪਾਂ ਥੋੜਾ ਆਪਾਂ ਨੂੰ ਐਵੇਂ ਇੱਕ ਦੂਜੇ ਵਿੱਚ ਘੁਲ ਮਿਲ ਕੇ ਜੋ ਰਹਿੰਦੇ ਹਾਂ।
ਹਾਂਜੀ ਹਾਂਜੀ ਹਾਂਜੀ। ਮੈਨੂੰ ਵੀ ਜ਼ਿਆਦਾਤਰ ਓਫਨ ਹੀ ਪਸੰਦ ਆਉਂਦੇਿ ਜਿਆਦਾਤਰ ਫਰ ਓਨਲਾਈਨ ਜੇ ਮੈਂ ਮੰਗਵਾਵਾਂ ਤਾਂ ਮੈਂ ਸਿਰਫ਼ ਮੇਕਅਪ ਪ੍ਰੋਡਕਟ ਚ ਮੰਗਵਾਉਾਨ ਕੱੜਾ ਮੈਂ ਕਦੇ ਨੀ ਮੰਉ
ਕੱਪੜੇ ਤਾਂ ਵੈਸੇ ਵੀ ਤੁਾਨੂੰ ਪਤਾ ਸਹੀ ਨਹੀਂ ਆਉਂਦੇ ਗ
ਹਾਂਜੀ ਹਾਂਜੀ ਉਹ ਦੇਖ ਕੇ ਬੰਦਾ ਦੇਖ ਕੇ ਲਏ ਉਹ ਵਧੀਆ ਰਹਿੰਦਾ।
ਹਾਂਜੀ ਹਾਂਜੀ ਇਹ ਤਾਂ ਹੈ ਕਿਉਕ ਦਿਖਾ ਤੁਹਾਨੂੰ ਪਤਾ ਹਨਾ ਤਖਾ ਕੁੱਝ ਹੋਰ
ਦਿਖਾ ਕੁਛ ਹੋਰ ਦਿੰਦੇ ਨੇ ਜਦ ਘਰ ਆਉਂਦੀ ਹੈ ਨਾ ਚੀਜ਼ ਫਿਰ ਪਤਾ ਲੱਗਦਾ ਫਿਰ ਜਿਸ ਸਾਨੂੰ ਨਹੀਂ ਪਸੰਦ ਫਿਰ ਉਹੀ ਰਿਟਰਨ ਕਰੋ ਜੀ ਫੇਰ ਉਹਦੇ ਦੋ ਦਿਨ ਉਹਦੇ ਖ ਖਤਮ ਹੋ ਜਾਂਦੇ ਨੇ ਤੇ ਬੰਦੇ ਨੂੰ ਐਮਰਜਸੀ ਕੋਈ ਚੀਜ਼ ਚਾਹੀਦੀ ਹੈ।
ਹਾਂ। ਹੋਰ ਵੈਸੇ ਤਾਂ ਅੱਜ ਕੱਲ ਸਾਰਾ ਕੁੱਝ ਮਿਲ ਜਾਂਦਾ ਦੇਖੋ ਹਨਾ।
ਹਾਂਜੀ ਜੋ ਚ ਹਾਂਜੀ ਹਾਂਜੀ ਹਾਂਜੀ ਜੋ ਚੀਜ਼ ਸਾਨੂੰ ਚਾਹੀਦੀ ਹੈ। ਸਾਡੇ ਦੇ ਆਸ ਪਾਸ ਵੈਸੇ ਸਾਰੇ ਬਾਜ਼ਾਰ ਹੈਗੇ ਆ।
ਹਾਂਜੀ ਨਹੀਂ ਦੇਖੋ ਵੈਸੇ ਵੀ ਜਿਹਨਾਂ ਨੂੰ ਐਵੇਂ ਲੱਗਦਾ ਕਿ ਹਾਂਜੀ ਸਾਨੂੰ ਹੁਣ ਦੇਖੋ ਬਾਹਰ ਕਿੰਨੀ ਗਰਮੀ ਹੁੰਦੀ ਹੈ ਨਾ ਨਹੀਂ ਆਪਾਂ ਕਈ ਵਾਰ ਚੀਜ਼ ਲੈਣ ਵਾਸਤੇ ਜਾ ਸਕਦੇ ਫੇਰ ਉਹਦੇ ਵਾਸਤੇ ਮਤਲਬ ਕਿ ਆਪਾਂ ਨੂੰ ਉਹ ਘਰੇ ਬੈਠੇ ਪਕਵਾ ਲੈਂਦੇ ਹਾਂ ਆਪਾਂ ਉਹ ਆਪਣੇ ਕੋਲ ਦੇਖੋ ਪੰਜਾਂ ਮਿੰਟਾਂ ਵਿੱਚ ਚੀਜ਼ ਆ ਜਾਂਦੀ ਹੈਗੀ।
ਹਾਂਜੀ ਹੁਣ ਅਸੀਂ ਕਿ ਨ ਜਿਵੇਂ ਹੁਣ ਐਮਰਜੈਂਸੀ ਕਿਧਰੇ ਜਾਣਾ ਜਾਂ ਘਰ ਕੋਈ ਆ ਗਿਆ ਤਾਂ ਵੀ ਸਾਨੂੰ ਚੀਜ਼ ਫਟਾਫਟ ਅਸੀਂ ਅਗਰ ਮੰਗਵਾਏ ਤੇ
ਹਾਂਜੀ ਹਾਂਜੀ ਹੁਣ ਦੇਖੋ ਕਿੰਨੀਆਂ ਐਪ ਸਨੇਹ ਜਿਨਾਂ ਤੋਂ ਆਪਾਂ ਘਰੇ ਬੈਠੇ ਚੀਜ਼ ਮੰਗਵਾ ਲੈਂਦੇ ਹਾਂ ਜਿਵੇਂ ਕਿ ਬਲਿੰਕਟ ਹੋ ਗਿਆ ਬਿੰਕ ਜ ਤੁਹਾਨੂੰ ਪਤਾ ਹੀ ਹੈਗਾ। ਵੀ ਪੰਜਾਂ ਮਿੰਟਾਂ ਵਿੱਚ ਜੀ ਦੇ ਘਰ ਪਹੁੰਚਾ ਦਿੰਦੇ ਆ ਹਨਾ। ਉੱਥੇ ਸਬਜ਼ੀਆਂ ਵਗੈਰਾ ਵਧੀਆ ਮਿਲਦੀਆਂ ਚਲੋ ਹਨਾ ਪਰ ਆਪਾਂ ਨੂੰ ਇਹ ਨੀ ਪਤਾ ਹੁੰਦਾ ਹਾਂਜੀ ਉਹ ਸਬਜ਼ੀਆਂ ਸਾਨੂੰ ਤਾਜ਼ੀਆਂ ਦੇ ਰਹੇ ਹੈ ਕਿ ਉਹ ਕਾਫੀ ਦਿਨਾਂ ਦੀਆਂ ਦੇ ਰਹੇ ਆ। ਕਿਉਂਕਿ ਉਹਨਾਂ ਨੇ ਤਾਂ ਦੇਖੋ ਨਾ ਫ੍ਰਿਜਰ ਵਿੱਚ ਲਾਈਆਂ ਹੁੰਦੀਆਂ ਦੀਆਂ ਸਬਜ਼ੀਆਂ ਵੀ ਤਾਂ ਜੋ ਉਹ ਖ਼ਰਾਬ ਨਾ ਹੋਣ।
ਹਾਂ ਹਾਂ ਹਾਂ ਹਾਂ।
ਪਰ ਜਦੋਂ ਹੀ ਉਹ ਫਰਿਜ ਜ ਵਿੱਚੋਂ ਬਾਹਰ ਕੱਢਦੇ ਆਪਾਂ ਘਰੇ ਉਹਨਾਂ ਨੂੰ ਦੋ ਦਿਨ ਰੱਖ ਦੀਈਏ ਤਾਂ ਉਹ ਖ਼ਰਾਬ
ਖਰਾਬ ਹਾਂਜੀ ਹਾਂ ਹਾਂ ਹਾਂ ਹਾਂ।
ਬਕਿ ਉਹ ਚੀਜ਼ ਚੈੱਕ ਕਰਕੇ ਵੀ ਨਹੀਂ ਦਿੰਦੇ ਕਿ ਹਾਂਜੀ ਇਹ ਚੀਜ਼ ਸਹੀ ਨਿਕਲੂਗੀ ਜਾਂ ਖ਼ਰਾਬ ਹੋਊਗੀ।
ਖਰਾਬ ਤੇ ਦੇਖੋ ਜੀ ਅਜ ਹੁਣ ਅਸੀਂ ਅਗਰ ਘਰ ਵੀ ਚੀਜ਼ ਲਿਆਉਂਦੇ ਹਾਂ ਸਹੀ ਕਹਿ ਰਹੇ ਤੁਸੀਂ ਦੋ ਦਿਨ ਰੱਖ ਲੋ ਤਿੰਨ ਦਿਨ ਰੱਖ ਲੋ ਉਹ ਚੀਜ਼ ਖ਼ਰਾਬ ਹੋ ਜਾਏਗੀ ਅਗਰ ਅਸੀਂ ਨਹੀਂ ਉਹਓਦਦਾ ਯੂਜ ਕਰਾਂਗੇ ਭਾਵੇਂ ਤੁਸੀਂ ਸਬਜ਼ੀਆਂ ਹੋਣ ਪੀਣ ਦੀ ਕੋਈ ਖਾਣ ਦੀ ਚੀਜ਼ ਹੋਏ ਕੁਛ ਵੀ
ਹਾਂਜੀ।
ਤੇ ਉਹ ਐਵੇਂ ਹੀ ਹੁੰਦੀਆਂ।
ਹਾਂਜੀ ਹਾਂਜੀ।
ਹਾਂ ਬਾਕੀ ਇਹ ਕਿ ਅਸੀਂ ਔਨਲਾਈਨ ਸ਼ੋਪਿੰਗ ਤੇ ਸਾਨੂੰ ਬੈਨੀਫਿਟ ਵੀ ਬੜੇ ਹਨ ਕਿਉਂ ਜਿਵੇਂ ਤੁਸੀਂ ਦੇਖਿਆ ਹੋਣਾ ਬਲਿੰਕਟ ਵਗੈਰਾ ਸਵਿਗੀ ਵਗੈਰਾ ਜਮੈਟੋ ਜਿਵੇਂ ਖਾ ਅਚਾਨਕ ਕੋਈ ਆ ਗਿਆ। ਗੈਸਟ ਵਗੈਰਾ ਆ ਗਏ ਨੇ ਤੇ ਸਾਨੂੰ ਅਚਾਨਕ ਚੀਜ਼ ਚਾਹੀਦੀ ਹੈ ਬੜੀ ਜ਼ਰੂਰੀ ਤੇ ਉਹਥੇ ਅਸੀਂ ਫਟਾਫਟ ਮੰਗਵਾ ਸਕਦੇ ਹਾਂ ਦੋ ਮਿੰਟ ਦੇ ਅੰਦਰ ਅੰਦਰ
ਹਾਂਜੀ ਹਾਂਜੀ ਇਹ ਤਾਂ ਹੈ ਦੇਖੋ ਬਾਕੀ ਸਾਰੀਆਂ ਚੀਜ਼ਾਂ ਆਪਾਂ ਐਵੇਂ ਨੀ ਕਹਿੰਦੇ ਕਿ ਸਹੀ ਨੀ ਆਉਂਦੀਆਂ ਹਰੇ ਜਿਵੇਂ ਘਰ ਦਾ ਸਮਾਨ ਵਗੈਰਾ ਹੋ ਗਿਆ ਦੇਖੋ ਹਨਾ ਉਹ ਵੀ ਤਾਂ ਵਧੀਆ ਹੁੰਦਾ ਹੈ ਗਗਾ ਪਰ ਇਕੱਲੇ ਕੱਪੜੇ ਤੇ ਸਬਜ਼ੀਆਂ ਤੇ ਖਾਣ ਪੀਣ ਦੀਆਂ ਚੀਜ਼ਾਂ ਆਪਾਂ ਉਹ ਨੀ ਕਹਿ ਕ ਸਕਦੇ ਵੀ ਪੂਰੀਆਂ ਸਹੀ ਹੋਣਗੀਆਂ ਉੱਥੇ ਕਿਉਂਕਿ ਦੇਖੋ ਦਿਖਾਈਆਂ ਕੁਛ ਹੋਰ ਹੁੰਦੀਆਂ ਹਨਾ। ਕੁਛ ਹੋਰ ਦਿੰਦੇ ਆ।
ਨਹੀਂਰ ਕੀ ਨਾਮ ਉਹ ਹਾਂਜੀ ਜਿਵੇਂ ਉਹ ਨੇ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਹਾਂ। ਮੈਨੂੰ ਕੱਪੜਾ ਕਦੀ ਪਸੰਦ ਨਹੀਂੀ ਆਉਂਦਾ ਨਲਾਈਨ ਸ਼ੋਪਿੰਗ ਦਾ ਮੈਂ ਸਿਰਫ ਜ਼ਿਆਦਾ ਤਾਂ ਰੋਜ਼ ਮੰਗਵਾਉਂਦੀ ਆ।
ਹਾਂਜੀਜੀ। ਵੈਸੇ ਵੀ ਦੇਖੋ ਜਦੋਂ ਆਪਾਂ ਬਾਹਰ ਜਾ ਕੇ ਕਰ ਸ਼ੋਪਿੰਗ ਕਰਦੇ ਨਾਲੇ ਆਪਾਂ ਨੂੰ ਮਹਿੰਗਾਈ ਵਗੈਰਾ ਦਾ ਪਤਾ ਲੱਗਦਾ ਹਨਾ। ਵੀ ਕਿਹੜੀ ਚੀਜ਼ ਆਪਾਂ ਨੂੰ ਕੀ ਰੇਟ ਦਿੱਤੀ ਜਾ ਰਹੀ ਆ।
ਹਾਂ।
ਪਤਾ ਲੱਗਦਾ ਆਪਾਂ ਨੂੰ ਤੇ ਉੱਥੇ ਆਪਾਂ ਨੂੰ ਸਿਰਫ ਜੋ ਪ੍ਰਾਈਜ਼ ਉਹਨਾਂ ਨੇ ਦਿਖਾਇਆ ਹੁੰਦਾ ਰੇਟ ਦਿਖਾਇਆ ਹੁੰਦਾ ਸਿਰਫ਼ ਆਪਾਂ ਨੂੰ ਉਹ ਪਤਾ ਚੱਲਦਾ। ਮਾਰਕੀਟ ਵਿੱਚ ਜਾ ਕੇ ਰਦੇ ਖੂਬ
ਤੁਹਾਡੇ ਉਹ ਜਿਵੇਂ ਹ ਤੁਸੀਂ ਹਾਂ ਤੁਸੀਂ ਜਿਵੇਂ ਸੂਟ ਵਗੈਰਾ ਲੈਣੇ ਹੁੰਦੇ ਤੁ ਆਪਣੇ ਏਰੀਏ ਤੋਂ ਹੀ ਉੱਧਰ ਹੀ ਲੈਂਦੇ ਕੇ ਤੁਹਾਨੂੰ ਦੂਰ ਜਾਣਾ ਪੈਂਦਾ।
ਨਹੀਂ ਮਤਲਬ ਕਿ ਸਾਨੂੰ ਤਾਂ ਬਾਜ਼ਾਰ ਜਾਣਾ ਲੱਗ ਸਾਡੇ ਤੋਂ ਤਾਂ ਕਾਫੀ ਦੂਰ ਹੈਗਾ ਨਾ ਬਾਜ਼ਾਰ। ਅਸੀਂ ਤਾਂ ਪਿੰਡਾਂ ਵਿੱਚ ਜਿਆਦਾਤਰ ਤੁਹਾਨੂੰ ਪਤਾ ਇੰਨੀਆਂ ਕੋਈ ਸੁਵਿਧਾਵਾਂ ਨਹੀਂ ਹੁੰਦੀਆਂ ਹਨਾ। ਦੁਕਾਨਾਂ ਵਗੈਰਾ ਦੀਆਂ ਕੱਪੜੇ ਦੀ ਜ ਦੁਕਾਨਾਂ ਹੁੰਦੀਆਂ ਨਾ ਹੀ ਤੁਹਾਨੂੰ ਕੱਪੜੇ ਦਾ ਤਾਂ ਚੱਲਦਾ ਵੀ ਨੀ ਅੱਜ ਕੱਲ ਪਿੰਡਾਂ ਵਗੈਰਾ ਚ ਸ਼ਹਿਰਾਂ ਵਗੈਰਾ ਤੋਂ ਚਿੰਨ ਲੈ ਉਣੀ ਪੈਂਦੀ ਪਿੰ
ਫੇ ਤੁਸੀਂ ਸ਼ਹਿਰ ਜਾਂਦੇ ਹੋ।
ਜੀ ਹਾਂਜੀ।
ਕਿਉਂਕਿ ਦੇਖੋ ਵੈਸੇ ਤਾਂ ਚਲੋ ਆਪਾਂ ਸਬਜ਼ੀਆਂ ਵਗੈਰਾ ਤਾਂ ਸਾਨੂੰ ਸ਼ਹਿਰੋਂ ਹੀ ਲੈ ਕੇ ਆਉਣੀਆਂ ਪੈਂਦੀਆਂ ਹੈਨਾ ਬਾਕੀ ਸਾਰੀਆਂ ਚੀਜ਼ਾਂ ਹਾਂਜੀ
ਜਿਵੇਂ ਤ ਵੈਸੇ ਅਗਰ ਜਿਵੇਂ ਘਰ ਦਾ ਸਮਾਨ ਲੈਣਾ ਹੋਏ ਰਾਸ਼ਨ ਵਗੈਰਾ ਉਹ ਵੀ
ਸਾਰਾ ਹਾਂਜੀ ਸਭ ਕੁਛ ਮਤਲਬ ਕਿ ਬਾਜ਼ਾਰ ਜਾ ਕੇ ਲੈ ਕੇ ਆਉਣਾ ਪੈਂਦਾ
ਹਾਂਜੀ ਅੱਛਾ ਸਾਡੇ ਤੇ ਜਿਵੇਂ ਅਸੀਂ ਬਾਹਰ ਜਾਈਏ ਥੋੜਾ ਜਿਹਾ ਦੂਰੀ ਤੇ ਮਤਲਬ ਕਿ ਪੰਜ ਮਿੰਟ ਦੀ ਦੂਰੀ ਤੇ ਜਾਈਏ ਸਾਨੂੰ ਸਾਰਾ ਸਮਾਨ ਕੱਪੜੇ ਸਬਜ਼ੀਆਂ ਯੇ ਵੋਹ ਹਰ ਚੀਜ਼ ਸਾਨੂੰ ਮਿਲ ਜਾਂਦੀ ਹੈ
ਹਾਂਜੀ ਹਾਂਜੀ ਵੈਸੇ ਪਿੰਡਾਂ ਨਾਲੋਂ ਜ਼ਿਆਦਾਤਰ ਸ਼ਹਿਰ ਤਰੱਕੀ ਕਰ ਰਹੇ ਆ ਅੱਜ ਕੱਲ੍ਹ ਦੇਖੋ ਹੈਨਾ ਉੱਥੇ ਹਰੇਕ ਚੀਜ਼ ਮਿਲ ਸਕਦੀ ਹੈ ਆਪਾਂ ਨੂੰ ਆਪਾਂ ਘਰ ਤੋਂ ਬਾਹਰ ਨਿਕਲਾਂਗੇ ਆਪਾਂ ਨੂੰ ਆਪਾਂ ਨੂੰ ਜੋ ਉਹ ਖਾਣਾ ਪੀਣਾ ਜੋ ਲੈਣਾ ਪਹਿਨਣਾ ਸਾਰਾ ਕੁਛ ਮਿਲਜੂਗਾ ਪਰ ਪਿੰਡਾਂ ਵਿੱਚ ਥੋੜੀ ਉਹਦੇ ਸ਼ਹਿਰਾਂ ਦੇ ਮੁਕਾਬਲੇ ਥੋੜਾ ਇਸ ਚੀਜ਼ ਕਰਕੇ ਉਹ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਸ਼ੇਅਰ ਬਾਜ਼ਾਰ ਜਾ ਕੇ ਲੈ ਕੇ ਕਰਨਾ ਪੈਂਦਾ ਚਲੋ ਠੀਕ ਹੈ ਜੀ ਮੈਂ ਤੁਹਾਡੇ ਨਾਲ ਕੱਲ ਗੱਲ
ਹਾਂਜੀ ਓਕੇ ਭੈਣ ਜੀ ਸਤਿ ਸ੍ਰੀ ਅਕਾਲ